ਹੈਲੋ ਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਤੁਹਾਡਾ
ਬਹੁਤ ਵਧੀਆ ਤੁਸੀਂ ਸੁਨਾਓ ਤੁਸੀਂ ਕਿੱਦਾਂ ਠੀਕ ਹੋ
ਹਾਂਜੀ ਹਾਂਜੀ ਅੱਜ ਤਾਂ ਸੀਂ ਹਾਂਜੀ ਹਾਂਜੀ ਅੱਜ ਆਪਾਂ ਯਾਤਰਾ ਤੇ ਗੱਲ ਕਰਨੀ ਸੀ
ਅੱਛਾ ਜੀ ਕਰੋ ਜੀ
ਹ ਹਾਂਜੀ ਤੁਸੀਂ ਕਿੱਥੇ ਕਿੱਥੇ ਘੁੰਮੇ ਗਏ ਹੋ ਹੋ
ਉਸ ਘੁੰਮਦਾ ਹੀ ਰੇਹੀਦਾ ਮਹਾਰਾਜ ਨੇ ਭੇਜੇ ਘੁੰਮਣ ਵਾਸਤੇ ਧਰਤੀ ਤੇ ਹਾਂਜੀ ਤੁਸੀਂ ਹਜ਼ੂਰ ਸਾਹਿਬ ਕਦੀ ਗਏ ਓ
ਅਹ ਨਹੀਂ ਮੇਰੇ ਘਰੇ ਸਾਰੇ ਜਾਣੇ ਗਏ ਹੋਏ ਆ ਮੇਰੇ ਮੰਮਾ ਪਾਪਾ ਮੇਰਾ ਬ੍ਰਦਰ ਮੈਂ ਨਹੀਂ ਗਈ ਜਦੋਂ ਵੀ ਮੰਮਾ ਪ੍ਰੋਗਰਾਮ ਬਣਾਂਦੇ ਨਾ ਉਦੋਂ ਮੇਰੇ ਫਾਈਨਲ ਪੇਪਰ ਹੁੰਦੇ ਆ
ਅੱਛਾ ਜੀ
ਹਾਂਜੀ ਪਿਛਲੀ ਵਾਰ ਜਿੱਦਾਂ ਇਹ ਗਏ ਸੀ ਮੇਰਾ ਮੰਮਾ ਤੇ ਬ੍ਰਦਰ ਫਲਾਈਟ ਤੇ ਤੇ ਉਸ ਟਾਈਮ ਵੀ ਮੇਰੇ ਫਾਈਨਲ ਪੇਪਰ ਚੱਲ ਰਹੇ ਸੀ ਤੇ ਮੈਂ ਜਾ ਨਹੀਂ ਪਾਈ ਤੇ ਇਸ ਵਾਰ ਜਦੋਂ ਮਏ ਚ ਪਿਛਲੀ ਵਾਰ ਗਏ ਤੇ ਉਸ ਟਾਈਮ ਨਾ ਉਹ ਲੈ ਕੇ ਚੱਲੇ ਸੀ ਹਜ਼ੂਰੀ ਕੀਰਤੀ ਜਿੱਥ ਲੈ ਕੇ ਵੀ ਜਾਂਦੇ ਉਹਦੇ ਨਾਲ ਸੇਵਾ ਵਾਲੇ ਟ੍ਰੇਨ ਤੇ ਗਏ ਸੀ ਉਸ ਟਾਈਮ ਵੀ ਮੇਰੇ ਪੇਪਰ ਚਾਲਜ ਤੇ ਫਿਰ ਮੇ ਪੂਆ ਰ ਨਾ ਵਸ ਗਏ ਵਸੀ ਦੇ
ਠੀਕ ਹੈ ਠੀਕ ਹੈ
ਹਾਂਜੀ
ਹਾਂਜੀ
ਤੁਸੀਂ ਗਏ ਹੋ
ਅਸੀਂ ਹਰ ਸਾਲ ਹੀ ਚਦੇ ਮੈਨੂੰ ਚੌਦਾਂ ਪੰਦਰਾਂ ਸਾਲ ਹੋ ਗਏ ਆ ਅਸੀਂ ਹਰ ਸਾਲ ਅਗਸਤ ਮਹੀਨੇ ਜਾਈਦਾ ਹਜ਼ੂਰ ਸਾਹਿਬ ਐਤ ਕਿ ਵੀ ਸਾਡੀਆਂ ਸੋਲਾਂ ਅਗਸਤ ਦੀਆਂ ਹੈਗੀਆਂ ਟਿਕਟਾਂ ਅਤੇ ਚੌਵੀ ਨੂੰ ਸਾਡੀ ਵਾਪਸ ਸੀ ਸੋਲਾਂ ਨੂੰ ਅਸੀਂ ਜਾਣਾ ਸਤਾਰਾਂ ਨੂੰ ਪਹੁੰਚਣਾ ਚੌਵੀ ਨੂੰ ਉੱਧਰੋਂ ਤੁਰਨਾ ਹੈ ਅਤੇ ਪੱਚੀ ਨੂੰ ਘਰ ਪਹੁੰਚਣਾ ਹਮ ਬਹੁਤ ਵਧੀਆ ਟਾਈਮ ਨਿਕਲਦਾ ਟ੍ਰਰੇਨ ਦਾ
ਆਪਾਂ ਪਿਛਲੀ ਵਾਰ ਅਗਸਤ ਚ ਦਿੱਲੀ ਗਏ ਸੀ ਤੁਹਾਨੂੰ ਪਤਾ ਦਿੱਲੀ ਇੰਨੇ ਜ਼ਿਆਦਾ ਗੁਰਦੁਆਰੇ ਹੈਗੇ ਬੰਗਲਾ ਸਾਹਿਬ ਸੀਸਖੰ ਸਾਹਿਬ ਆਪਾਂ ਸਾਰੇ ਮੱਥਾ ਟੇਕ ਕੇ ਆਏ ਸੀ ਘੁੰਮ ਕੇ ਆਏ ਸੀ ਦਿੱਲੀ
ਅੱਛਾ ਜੀ
ਹਾਂਜੀ ਹਾਂਜੀ ਬਹੁਤ ਆਨੰਦ ਆਉਂਦਾ ਹ ਚਜ਼ ੰ ਸਾਹਿਬ ਰਾਤੀ ਦੋ ਚਾਰ ਵਜੇ ਕਹਿੰਦੇ ਭੋਗ ਪਿਆ ਕਹਿੰਦੇ ਅੰਮ੍ਰਿਤ ਵੇਲੇ ਦਾ ਆਪਾਂ ਉਹ ਵੀ ਅਟੈਂਡ ਕੀਤਾ ਸਾਨੂੰ ਬੜਾ ਹੀ ਵਧੀਆ ਲੱਗਾ ਚਾਰ ਵਜੇ ਤੱਕ
ਠੀਕ ਹੈ ਬਹੁਤ ਵਧੀਆ ਜੀ ਗੁਰੂ ਘਰਦੇ ਜਿੱਥੇ ਮਰਜ਼ੀ ਚੱਲ ਜਾਓ ਬੜੀ ਕਿਰਪਾ ਮਹਾਰਾਜ ਦੀ ਤੇ ਦਿੱਲੀ ਫਿਰ ਤੁਸੀਂ ਆਪਣੀ ਆਪਣੀ ਗੱਡੀ ਵਗੈਰਾ ਤੇ ਜਾਂਦੇ ਹੋ ਜਾਂ ਟ੍ਰਰੇਨ ਤੇ ਜਾਂਦੇ ਹੋ
ਆਪਾਂ ਉਸ ਟਾਈਮ ਵੋਲਵੋ ਤੇ ਗਏ ਜਾਂਦੇ ਹਾਂ ਸਲੀਪਰ
ਅੱਛਾ ਜੀ।
ਹਾਂਜੀ। ਦੋ ਸੀਟਾਂ ਬਹਿਣ ਵਾਲੀਆਂ ਕੀਤੀਆਂ ਸੀ ਦੋ ਲੇਟਣ ਵਾਲੀ ਕਿ ਜਿਹੜਾ ਥੱਕ ਜਾ ਵੀ ਬਹਿ ਬਹਿ ਕੇ ਉਹ ਬਹਿ ਵੀ ਸਕ ਮਤਲਬ ਲੇਟ ਲੇਟ ਕੇ ਹਾਂਜੀ ਹਾਂਜੀ ਤੇ ਕੀ ਕਹਿੰਦੇ ਫੇਰ ਆਪਾਂ ਚਾਰ ਏਦਾਂ ਕੀਤੀਆਂ ਸੀ ਆਨ ਜਾਨ ਚਾਰ ਸਲੀਪਰ ਹੀ ਕੀਤੀਆਂ ਹੋਈਆਂ ਸੀ।
ਠੀਕ ਹੈ।
ਹਾਂਜੀ ਤੇ ਫਿਰ ਆਪਾਂ ਸਾਨੂੰ ਬੜਾ ਹੀ ਆਨੰਦ ਏ। ਆਪ ਜਾਂਦਿਆਂ ਪਹੁੰਚੇ ਤੇ ਪਹਿਲੇ ਬਾਰਿਸ਼ ਚੱਲਦੀ ਪਈ ਸੀ ਉੱਥੇ ਪੰਦਰਾਂ ਅਗਸਤ ਸੀ ਨਾ ਉਸ ਦਿਨ। ਤੇ ਕੀ ਕਹਿੰਦੇ ਸਾਰਾ ਦਿੱਲੀ ਬੰਦ ਕੀਤਾ ਹੋਇਆ ਸੀ ਉਹਨਾਂ ਨੇ ਤੇ ਪਹੁੰਚਿਆ ਤੇ ਸ ਬਾਰਿਸ਼ ਚੱਲਦੀ ਪਈ ਸੀ ਛੇ ਕੁ ਵਜੇ ਆਪਾਂ ਪਹੁੰਚਿਆ ਰਾਤੀ ਬੈਠੇ ਸੀ ਆਪਾਂ ਗਿਆਰ ਕੁ ਵਜੇ ਤੇ ਕੀ ਕਹਿੰਦੇ। ਪਹੁੰਚਦੇ ਹੀ ਬਾਰਿਸ਼ ਚੱਲਦੀ ਪਈ ਸੀ ਤੇ ਫੇਰ ਸਾਨੂੰ ਆਟੋ ਵਾਲਾ ਮਿਲਿਆ। ਤੇ ਉਹ ਸਾਨੂੰ ਲੈ ਗਿਆ ਫਿਰ ਇੱਕ ਹੋਟਲ ਤੇ ਕੀ ਕਹਿੰਦੇ ਆਪਾਂ ਫਿਰ ਹੋਟਲ ਗਏ। ਪਹਾੜਗੰਜ ਚ ਹੈ ਨਾ ਇੱਕ ਹੋਟਲ ਹੈਗਾ ਆਪਾਂ ਉੱਥੇ ਰੁਕੇ ਕਹਿੰਦੇ ਫੇਰ ਆਪਾਂ ਪਹਿਲੇ ਫੈ ਰੈਸਟ ਕਰ ਲਈ ਤੇ ਫੇਰ ਆਪਾਂ ਜਦੋਂ ਖਿਆ ਤੇ ਆਪਾਂ ਸਾਰੇ ਗੁਰਦੁਆਰੇ ਹੋ ਕੇ ਆਏ ਬੰਗਲਾ ਸਾਹਿਬ ਵਗੈਰਾ ਸਾਰੇ ਜਗ੍ਹਾ ਮੱਥਾ ਟੇਕ ਕੇ ਆਏ।
ਤੇ ਪਹਾੜ ਗਾਂਜ ਦੇ ਛੋਲੇ ਭਟੂਰੇ ਵੀ ਖਾਧੇ ਫੇਰ।
ਹਾਂਜੀ, ਹਾਂਜੀ ਉੱਥੇ ਨਾ ਉਹ ਨਾਨ ਬੜੇ ਵਧੀਆ ਮਿਲਦੇ ਐ।
ਸ ਹੈਗੇ ਏ।
ਹਾਂਜੀ, ਹਾਂਜੀ ਲੱਛਾ ਨਾਨ ਪਤਾ ਨੀ ਕਿਹੜੇ ਕਿਹੜੇ। ਕੀ ਸੀ ਆਪਾਂ ਕਿੰਨਾ ਕੁਝ ਖਾਧਦਾ ਉੱਥੇ ਕਹਿੰਦੇ। ਕਹਿੰਦੇ ਨਵਾਂ ਹੀ ਐਕਸਪੀਰੀਅੰਸ ਸੀ ਦਿਲ ਇੰਨਾ ਵੱਡਾ ਹਰ ਜਗ੍ਹਾ ਕੁਛ ਨਾ ਕੁਛ ਬਣਿਆ ਹੋਇਆ ਐ ਕਹਿੰਦੇ। ਹਾਂਜੀ ਸਾਨੂੰ ਤਾਂ ਆਟੇ ਤੇ ਟਰੈਵਲ ਕੀਤਾ ਸਾਨੂੰ ਤਾਂ ਵੀਹ ਵੀਹ ਪੱਚੀ ਪੱਚੀ ਮਿੰਟ ਲੱਗ ਜਾਂਦਾ ਸੀ ਹਰ ਜਗ੍ਹਾ ਜਾਣ ਨੂੰ ਬਹੁਤ ਦੂਰ ਸੀ ਜਿੱਦਾਂ ਤੁਹਾਨੂੰ ਪਤਾ ਹਰ ਚੀਜ਼
ਨਾਲੇ ਰਸ਼ ਬਹੁਤ ਹੈ ਨਾ ਰਸ਼ ਕਰਕੇ ਥੋੜ੍ਹਾ ਹੋ ਜਾਂਦਾ।
ਹਾਂਜੀ ਆਪਾਂ ਤਾਂ ਉੱਥੇ ਮੈਟਰੋ ਤੇ ਸਫ਼ਰ ਵੀ ਕੀਤਾ ਕਹਿੰਦੇ ਮੈਟ ਮੈਟਰੋ ਤੇ ਸਾਨੂੰ ਬੜਾ ਮਜ਼ਾ ਆ ਉੱਥੇ ਤਾਂ ਆਪਾਂ ਪੰਜ ਮਿੰਟ ਚ ਹੀ ਪਹੁੰਚ ਜਾਂਦੇ ਸੀ ਮੈਟਰੋ ਤੇ ਤਾਂ ਕਿਤੇ ਜਾਈਏ ਤੇ।
ਅਤੇ ਮੈਟਰੋ ਥੋੜ੍ਹਾ ਈ ਟਾਈਮ ਲੱਗ਼ਦਾ।
ਬਟ ਇਹ ਨੁਕਸਾਨ ਸੀ ਮੈਟਰੋ ਹਰ ਜਗ੍ਹਾ ਨਹੀਂ ਸੀ ਨਾ ਜਿੱਥੇ ਜਿੱਥੇ ਆਪਾਂ ਜਾਣਾ ਸੀਗਾ। ਕਹਿੰਦੇ ਬਸ ਉਹ ਸਟੈਂਡਸ ਵਾਲੀ ਸਾਈਡ ਹੀ ਮਿਲੀਆਂ ਸੀ ਮੈਟਰੋ ਨੇ। ਬਟ ਆਪਾਂ ਉੱਥੇ ਵੀ ਕੀਤਾ ਮੈਟਰੋ ਨਾਲ ਟ੍ਰੈਵਲ ਸਾਨੂੰ ਬੜਾ ਈ ਚੰਗਾ ਲੱਗਾ।
ਹੂੰ। ਹੋਰ ਅੜੀ ਸਾਹਿਬ ਕਦੇ ਗਏ ਔ ਅੜੀ ਸਾਹਿਬ ਗਏ ਔ ਕਦੀ। ਅਡੀ ਸਾਹਿਬ ਗੁਰਦੁਆਰੇ ਗਏ ਔ ਕਦੀ। ਹੂੰ ਦਮਦਮਾ ਸਾਹਿਬ
ਹਾਂਜੀ, ਦਮਦਮਾ ਸਾਹਿਬ ਗਏ ਹੋਏ ਆ।
ਅੱਛਾ ਜੀ ਉੱਥੇ ਵਧੀਆ ਨਾ।
ਹਾਂਜੀ ਹਾਂਜੀ ਬਹੁਤ ਵਧੀਆ।
ਹਾਂ।
ਆਨੰਦ ਆ ਜਾਂਦਾ ਗੁਰੂ ਘਰ ਜਾ ਕੇ।
ਅਸੀਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੋਂ ਚੱਲਜੀਈਦਾ। ਹੂੰ। ਉੱਥੋਂ ਟਰਾਲੀਆਂ ਵਗੈਰਾ ਜਾਂਦੀਆਂ ਨੇ ਸਾਡੇ ਲਾਗੋਂ ਟਰਾਲੀ ਬੜਾ ਮਜਾ ਬਹੁਤ ਵਧੀਆ ਲੱਗਦਾ। ਹੂੰ ਸੰਗਤ ਦੇ ਨਾਲ ਮੈਂ ਤੇ ਘੱਟ ਈ ਜਾਂਦੀ ਮੇਰੇ ਕੋ ਨੀ ਟਰਾਲੀ ਚ ਬੈਠਾ ਜਾਂਦਾ ਪਰ ਨਿਆ ਬ ਚੇ ਹੈ ਨਿੱਕੇ ਨਿੱਕੇ ਸਾਡੇ ਉਹ ਹਟ ਦੇਣੀ ਨਹੀਂ ਮੰਮਾ ਤੁਸੀਂ ਨਾਲ ਚੱਲੋ ਮੰਮਾ ਨਾਲ ਚੱਲੋ ਸਾਡੇ ਨਾਲ ਚੱਲੋ। ਹਮ ਫ ਬੱਚਿਆਂ ਕਰਕੇ ਫਿਰ ਜਾਣਾ ਪੈਂਦਾ
ਹਾਂਜੀ ਹਾਂਜੀ
ਪਰ ਵੈ ਓਪਨ ਹੁੰਦਾ ਸਾਰਾ ਦਿਖਦਾ ਆਸੇ ਪਾਸੇ ਦਾ ਮਾਹੌਲ ਵਧੀਆ ਲੱਗਦਾ
ਹਾਂਜੀ ਹਾਂਜੀ
ਬਹੁਤ ਵਧੀਆ ਲੱਗਦਾ
ਹੋਰ ਤੁਸੀਂ ਇਸ ਵਾਰ ਗਏ ਨੀ ਗਰਮੀਆਂ ਦੀ ਛੁੱਟੀਆਂ ਕਿਤੇ
ਨਹੀਂ ਗਰਮੀਆਂ ਛੁੱਟੀਆਂ ਐਤਕੀ ਸਾਡੇ ਪ੍ਰੋਗਰਾਮ ਬਹੁਤ ਸੀ ਨਾ ਫਿਰ ਤਾਂ ਕਰਕੇ ਨਹੀਂ ਗਏ ਹਾਂ ਸਾਡੇ ਇੱਥੇ ਲਾਗੇ ਛੇਵੀਂ ਪਾਤਸ਼ਾਹੀ ਦਾ ਗੁਰਦੁਆਰਾ ਏ ਨਰਾਇਣ ਨਰਾਇਣ ਕੁੱਟੀਆਂ ਨਹੀਂ ਅਸੀਂ ਦਸੂਹੇ ਰਹਿੰਦੇ ਹਾਂ ਸਾਡੇ ਇੱਥੇ ਨਰਾਇਣ ਕੁ ਪਟੀਆ ਗੁਰਦੁਆਰਾ ਏ ਉੱਥੇ ਹਰ ਸਾਲ ਪੰਜ ਦਿਨ ਦਾ ਪ੍ਰੋਗਰਾਮ ਹੁੰਦਾ ਸ ਐਤਕੀ ਸੱਤ ਦਿਨ ਦਾ ਪ੍ਰੋਗਰਾਮ ਸੀਗਾ।
ਸਾਡੇ ਵੀ ਇੱਥੇ ਛੇ ਪਾਤਸ਼ੇ ਗੁਰਦੁਆਰਾ ਹੈਗਾ ਨਾ ਜਲੰਧਰ।
ਹਾਂਜੀ।
ਤੇ ਸਾਡੇ ਵੀ ਇਥੇ ਪ੍ਰੋਗਰਾਮ ਚੱਲਦੇ ਸੀ।
ਹਾਂ ਰਾਤ ਦੇ ਸੀਗੇ ਰਹਿਣ ਚ' ਪਾਈ ਹੈ ਨਾ। ਫਿਰ ਤਨ ਹਮ ਹਾਂਜੀ ਮੇਰੇ ਮੰਮਾ ਜਲੰਧਰ ਹੈ ਨਾ ਤੇ ਫੇਿਰ ਅਸੀਂ ਚਲਜੀਦਾ ਹੁੰਦਾ
ਅੱਛਾ ਜੀ ਹਾਂਜੀ ਤੇ ਕਹਿੰਦੇ ਇਸ ਰ ਆਪਾਂ ਜਾਣਾ ਸੀ ਮਾਮੂ ਘਰੇ ਟਾਈਮ ਹੀ ਨੀ ਲੱਗਾ ਤੁਹਾਨੂੰ ਪਤਾ ਕਹਿੰਦੇ ਗਰਮੀ ਦੀ ਛੁੱਟੀ ਆ ਮੰਮੀ ਤੇ ਮੇਰੇ ਵਾਰਿਕੀਗ ਹੈ ਗੀ ਤੇ ਉਹਨਾਂ ਦੀ ਜੋਵਾਨੀ ਛੁੱਟੀ ਕਿ ਇੰਨੀਆਂ ਜਲਦੀ ਬੀਤ ਗਿਆ ਪਤਾ ਨੀ ਲੱਗਾ ਕਿੱਥੇ ਗਈਆਂ।
ਹਾਂ। ਐਦਕਿ ਗਰਮੀ ਵੀ ਬਹੁਤ ਜ਼ਿਆਦਾ ਹੈ ਨਾ।
ਹਾਂਜੀ, ਫੇਰ ਸੋਚਿਆ ਆਪਾਂ ਰੱਖੜੀ ਤੇ ਜਾਵਾਂਗੇ। ਮੇਰੇ ਮੰਮਾ ਨੂੰ ਟਰੈਵਲ ਇੰਨਾ ਪਸੰਦ ਨੀ ਹੈਗਾ ਉਹ ਥੱਕ ਜਾਂਦੇ ਆ। ਕਿਉਂਕਿ ਸਾਡਾ ਮਾਮੂ ਘਰ ਮੁ ਮੁਕਤਸਰ ਹੈ ਤੇ ਆਪਾਂ ਸਵੇਰੇ ਬਹਨੇ ਜਾ ਕੇ ਤੇ ਰਾਤੀ ਪਹੁੰਚਦੇ ਹਾਂ।
ਅੱਛਾ ਮੁਕਤਸਰ ਹੈ। ਫਿਰ ਉੱਥੇ ਚਾਲੀ ਮੁਕਤਿਆਂ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਜਾਂਦੇ ਆ।
ਹਾਂਜੀ, ਮੱਥਾ ਟੇਕਿਆ ਹੋਇਆ। ਹਾਂਜੀ। ਉੱਥੇ ਦਰਬਾਰ ਸਾਹਿਬ ਹੈਗਾ ਮੁਕਤਸਰ। ਹਾਂਜੀ, ਉੱਥੇ ਵੀ ਮੱਥਾ ਟੇਕ। ਹਾਂਜੀ- ਹਾਂਜੀ।
ਹਮ, ਅੱਛਾ। ਨਾਨਕੇ ਹੈ ਤੁਹਾਡੇ ਉੱਥੇ
ਹਾਂਜੀ, ਮੇਰੇ ਨਾਨਕੇ ਉਓਥੇ ਆ ਮੁਕਤਸਰ।
ਵਧੀਆ ਗੁਰੂ ਮਹਾਰਾਜ ਦੀ ਨਗਰੀ ਚ' ਨੇ ਹੈ।
ਹਾਂਜੀ- ਹਾਂਜੀ।
ਤੁਸੀਂ ਤੇ ਫਿਰ ਜਾਂਦੇ ਹੀ ਰਹਿੰਦੇ ਹੋਣੇ ਹਨਾ।
ਹਾਂਜੀ- ਹਾਂਜੀ ਬਸ ਜਿੱਦਾਂ ਮਤਲਬ ਸਾਲ 'ਚ ਇੱਕ -ਦੋ ਵਾਰੀ ਚੱਲ ਜਿਦਾ ਮੇਰੇ ਮੰਮਾ ਨੂੰ ਟਰੈਵਲ ਨਾ ਤੁਹਾਨੂੰ ਦੱਸਿਆ ਪਸੰਦ ਨੀ। ਕਹਿੰਦੇ ਤੇ ਕੀ ਕਹਿੰਦੇ ਹੁਣ ਆਪਾਂ ਰੱਖੜੀ ਤੇ ਜਾਣਾ ਕਹਿੰਦੇ ਕਿ ਮਾਮੂ ਫੇਰ ਕਹਿੰਦੇ। ਰ ਰੱਖੜੀ ਤੇ ਆਉਂਦੇ ਨੀ ਫੇਰ ਆਪਾਂ ਸੋਚਿਆ ਇੱਕ ਵਾਰੀ ਰੱਖੜੀ ਤੇ ਹੀ ਜਾਵਾਂਗੇ। ਫੇਰ ਆਪਾਂ ਤਿੰਨ -ਚਾਰ ਦਿਨ, ਪੰਜ- ਛੇ ਦਿਨ ਲਾ ਕੇ ਜਾਉਂਦੇ ਹਾਂ।
ਹਮ, ਹੋਰ ਇਏਧਰ ਪਠਾਨ ਗਟ ਲਾਗੇ ਵੀ ਬਾਰ ਸਾਹਿਬ ਗੁਰਦੁਆਰਾ ਇੱਕ ਉਹ ਵੀ ਬਹੁਤ ਵਧੀਆ ਹੈ। ਅਸੀਂ ਉੱਥੇ ਵੀ ਜ਼ਰੂਰ ਜਾਹੀਦਾ ਨਾਨਕੇ ਹੈ ਨਾ ਇੱਧਰ ਪਠਾਨਕੋਟ ਵੱਲ ਜੰਮੂ ਵੱਲ। ਅਸੀਂ ਜਦੋਂ ਜਾਈਏ, ਉੱਧਰ ਫਿਰ ਅਸੀਂ ਭਾਰ ਸਾਹਿਬ ਹੋ ਕੇ ਜਾਈਦਾ। ਬਾਬਾ ਸ਼੍ਰੀ ਚੰਦ ਜੀ ਦਾ ਗੁਰਦੁਆਰਾ ਗੁਰੂ ਨਾ ਪਾਸ਼ੇ ਦਾ ਹਾਂ, ਉਹ ਵੀ ਬਹੁਤ ਵਧੀਆ, ਬਹੁਤ ਵਧੀਆ ਬਹੁਤ ਲੋਕ ਆਸਾਂ ਕਰਕੇ ਆਉਂਦੇ ਬੜੀਆਂ। ਪੂਰੀਆਂ ਹੁੰਦੀਆਂ ਮਹਾਰਾਜ ਦੇ ਘਰ। ਹਮ।
ਹੋਰ ਤੁਸੀਂ ਸ਼ਹੀਦ ਸਾਹਿਬ ਜਾਂਦੇ ਹੋ?
ਹਾਂਜੀ, ਅਸੀਂ ਸ਼ਹੀਦਾਂ ਸਾਹਿਬ ਜਾਂਦੇ ਹਾਂ ਚੁਪਹਿਰਾ ਸਾਹਿਬ ਕੱਟੀ ਦਾ।
ਹਾਂਜੀ- ਹਾਂਜੀ ਅਸੀ ਵੀ ਚਾਹੀਦਾ।
ਹਾਂਜੀ, ਸਾਡੇ ਲਾਗੇਓ ਬੱਸਾਂ ਜਾਦੀਆਂ ਨੇ ਨਾ ਵੀ ਹੋਵੇ ਹੀ ਆਪਣੀ ਗੱਡੀ ਤੇ ਚਲ ਜਈਦਾ।
ਅੱਛਾ ਜੀ।
ਹਮ ਜਾਈਦਾ ਚੁਪਹਿਰਾ ਸਾਹਿਬ ਕੱਟ ਕੇ ਆਈਦਾ। ਹੂੰ -
ਹੋਰ ਤੁਹਾਨੂੰ ਕਿਥੇ- ਕਿਥੇ ਪਸੰਦ ਹੈ। ਜਾਣਾ? ਹਾਂਜੀ- ਹਾਂਜੀ। ਜੀ ਤਰਨ ਤਾਰਨ ਸਾਹਿਬ ਹਾਂਜੀ- ਹਾਂਜੀ ਸਾਡੇ ਜਲੰਧਰ 'ਚ ਹੀ ਹੈਗਾ।
ਹਾਂ, ਮਹਾਰਾਜ ਦੀ ਕਿਰਪਾ ਉਥੇ।
ਹਾਂਜੀ।
ਵਡੇ ਭਾਅ ਜੀ ਹੈ। ਨਾ ਉਹ ਇਥੇ ਉਹਨਾ ਦਾ ਪੈਲੇਸ ਹੈਗਾ ਏ। ਤੇ ਅਸੀ ਉਹਨਾ ਕੋਲ ਜਾਈਏ ਤੇ ਫਿਰ ਅਸੀ ਤੱਲਣ ਸਾਹਿਬ ਹੋ ਕੇ ਜਾਈਦਾ ਸੁਰਜੀਤ ਪੈਲੇਸ ਸੁਣਿਆ ਹੋਣਾ ਤੁਸੀ।
ਅਛਾ ਜੀ।
ਹਾਂਜੀ। ਢਿਲਮਾਂ ਰੋਡ ਤੇ ਹੈ। ਤਲਣ ਰੋਡ ਤੇ ਈ ਹੈ ਤੱਲਣ ਰੋਡ ਤੇ ਈ ਹੈ। ਸਾਡਾ ਪੈਲੇਸ ਫਿਰ ਅਸੀਂ ਓਥੋਂ ਤਕ ਜਾਈਏ ਫਿਰ ਅਹੀ ਆਪਣੇ ਜਾ ਕੇ ਆਈ ਦੈ ਗੁਰੂ ਘਰ ਫੇਰ ਲਾਲਚ ਹੁੰਦਾ ਨਾ ਵੀ ਜਾ ਆਈਏ ਫਿਰ ਉਥੇ ਸਮਸਤਪੁਰ ਵੀ ਜਾਈਦੈ ਸ਼ਹੀਦਾ ਦੇ ਗੁਰਦੁਆਰੇ।
ਹਾਂਜੀ, ਆਨੰਦ ਬਹੁਤ ਆਉਦਾ ਸ਼ ਉਥੇ ਜਾ ਕੇ ਤਲਣ ਸਾਹਿਬ ਤੇ।
ਹਾਂ-
ਉਥੇ ਤਾਂ ਹੁੰਦਾ ਨਾ ਕੀ ਕਹਿੰਦੇ ਪਲੇਨ ਲੈ ਕੇ ਜਾਓ ਰੱਬ ਨੂੰ ਭੇਜੂਗਾ ਇਕ ਮਿਧ ਦੀ ਫਸੀ ਹੋਈ ਹੈ। ਹਾਂਜੀ
ਹਾਂਜੀ ਉੱਥੇ ਲੋਕਾਂ ਦੀਆਂ ਆਸਾਂ ਪੂਰੀਆਂ ਵੀ ਬਹੁਤ ਹੁੰਦੀਆਂ ਲੋਕੀ- ਸੁੱਖਨਾ ਸੁੱਖਦੇ ਹੈ ਤੇ ਚਲੋ ਮਹਾਰਾਜ ਕਾਰਜ ਵੀ ਰਾਸ ਕਰਦੈ ਸ਼ਹੀਦਾਂ ਸਾਹਿਬ ਹ
ਬਹੁਤ ਆਨੰਦ ਆਂਦੈ ਹਰ ਜਗ੍ਹਾ ਗੁਰਦੁਆਰੇ ਜਾ ਕੇ
ਹੋਰ ਤੁਸੀ ਪਟਨਾ ਸਾਹਿਬ ਗਏ ਹੋ।
ਨਹੀ ਜੀ।
ਹਮ ਮੇਰਾ ਉਹ ਪਟਨਾ ਸਾਹਿਬ ਅਸੀ ਵੀ ਹਰ ਵਾਰੀ ਰਹਿ ਹੀ ਜਾਾਹੀਦਾ ਹੁਣ ਦੇਖ ਦੇਖਾਂਗੇ ਹਜ਼ੂਰ ਸਾਹਿਬ ਤੋ ਆ ਕੇ ਫਿਰ ਪਟਨਾ ਸਾਹਿਬ ਦੀਆ ਕਰਵਾਉਣੀਆਂ ਟਿਕਟਾਂ ਫਿਰ ਪਟਨਾ ਸਾਹਿਬ ਜਾ ਕੇ ਆਵਾਂਗਾ ਉੱਥੇ ਵੀ ਟੈਮ ਦੋ ਘ ਦੋ ਦਿਨ ਲਗ
ਹਾਂਜੀ ਇਸ ਵਾਰ ਮੇਰਾ ਭਰਾ ਗਿਆ ਸੀ। ਉੱਥੇ ਹੇਮਕੁੰਟ ਸਾਹਿਬ ਯਾਤਰਾ ਗਈ ਸੀ ਨਾ ਸੁਨਿਆਣਾ ਜਲੰਧਰ ਤੋਂ ਗਏ ਸੀ ਹਾਂਜੀ ਉਹ ਸਾਰੇ ਟੈਪੂ ਟਰੈਵਲ ਗਏ ਨੀ ਸੀ ਅੱਠ ਨੌ ਕੱਟੇ ਸੇਵਾ ਵਾਲੇ ਲੈ ਕੇ ਗਏ ਸੀ
ਮੋਰਿੰਡੇ ਤੋਂ ਗਏ ਕਿ ਦਾਣਾ ਮੰਡੀ ਤੋ ਗਏ
ਨਹੀ ਜਲੰਧਰ ਤੋਂ ਇਥੇ ਗੁਰਦੁਆਰਾ ਹੈਗਾ ਦੁਆਬਾ ਰੋਡ ਤੇ ਓਧਰੋਂ ਗਏ ਸੀ ਹਾਂਜੀ- ਹਾਂਜੀ- ਹਾਂਜੀ ਤੇ ਉਧਰੋ ਗਏ ਸੀ। ਜੀ ਹਾਂਜੀ-
ਠੀਕ ਹੈ। ਮੈਨੂੰ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗਲ ਕਰਕੇ ਹਾਂ, ਸਤਿ ਸ਼੍ਰੀ ਅਕਾਲ।
ਅ